ਹੈਲੋ ਹਾਂਜੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ
ਹੋਰ ਸੁਣਾਓ ਜੀ, ਕੀ ਹਾਲ-ਚਾਲ ਤੁਹਾਡੇ?
ਬਸ ਵਧੀਆ, ਤੁਸੀਂ ਸੁਣਾਓ ਕੀ ਹਾਲ-ਚਾਲ ਨੇ ਤੁਹਾਡੇ, ਕੀ ਕਰਦੇ ਪਏ ਹੋ?
ਹੋਰ, ਕੀ ਕਰ ਰਹੇ ਸੀ, ਤੁਸੀਂ?
ਬਸ ''ਮੈਂ ਬੱਚਿਆਂ ਦੇ ਨਾਲ ਹੀ, ਆਪਣੇ ਨਿਆਣਿਆਂ ਦੇ ਨਾਲ ਇੱਥੇ-ਉੱਥੇ ੱ ਉੱਥੇ ਲੱਗੀਆਂ ਹੋਈਆਂ ਜੀ।
ਹਾਂਜੀ-ਹਾਂਜੀ, ਮੈਂ ਵੀ ਠੀਕ ਹਾਂ ਜੀ, ਕਾਫੀ ਦਿਨ ਤੋ ਤੁਹਾਡੇ ਨਾਲ ਗੱਲ ਨਹੀਂ ਹੋਈ ਸੀ। ਤੇ ਸੋਚਿਆ ਚਲੋ, ਅੱਜ ਤੁਹਾਨੂੰ ਕਾਲ ਹੀ ਕਰ ਲਿੱਤੀ ਜਾਏ। ਤੁਸੀਂ ਤੇ ਯਾਦ ਕਰਨਾ ਨਹੀਂ।
ਨਹੀਂ-ਨਹੀਂ, ਮੈਂ ਬਿਲਕੁਲ ਕਿਉਂ ਨੀ ਯਾਦ ਕਰਦੀ, ਮੈਂ, ਤੇ ਬੜਾ ਯਾਦ ਕਰਦੀ ਆ, ਮੈਂ ਥੋੜੇ ਦਿਨ ਪਹਿਲੇ ਹੀ ਤੁਹਾਨੂੰ ਭੈਣੀ ਬੋਲਦੇ ਪਈ ਸੀ, ਭੈਣ ਜੀ ਨੂੰ ਫੋਨ ਲਗਾਓ ਇੰਨੇ ਦਿਨ ਹੋ ਗਦੇ ਨੇ, ਅਸੀਂ, ਗੱਲ ਨਹੀਂ ਕਰ ਪਾਂਏ ਆ।
ਹ
ਜੇ, ਮੈਨ ਬੋਲ
'ਮੈਂ ਕਿਹਾ ਚੱਲ, ਅੱਜ, ਅੱਜ ਛੁੱਟੀ ਵਾਲਾ ਦਿਨ ਏ, ਤੇ ਚੱਲ ਮੈਂ ਦੀਦੀ ਨੂੰ ਫੋਨ ਹੀ ਲਗਾ ਲਵਾਂ।
ਨਹੀਂ-ਨਹੀਂ, ਬਹੁਤ ਚੰਗਾ ਕੀਤਾ ਤੁਸੀਂ, ਬਹੁਤ ਚੰਗਾ ਕੀਤਾ। ਹਾਂ ਲਗਾਇਆ, ਐ, ਨਾ ਸੋਚਿਆ ਕਰੋ ਮੈਂ ਲਗਾਵਾਂ, ਤੂੰ ਲਗਾਇਆ ਜੱਦ ਮਨ ਕਰਿਆ ਕਰੇ, ਤੁਸੀਂ, ਬਸ-ਬ ਮੈਨੂੰ ਅੱਜ ਥੋਨੂੰ ਦੱਸ ਨੀ ਸਕਦੀ, ਮੈਨੂੰ ਇੰਨਾ ਚੰਗਾ ਲੱਗਿਆ ਜੇ ਤੁਹਾਡੇ ਨਾਲ ਗੱਲ ਕਰ ਰਹੀ, ਮਨ ਬੜਾ ਚੰਗਾ ਲੱਗਿਆ, ਤੁਸੀਂ ਮੈਨੂੰ ਕੌਲ ਕੀਤੀ।
ਹਾਂਜੀ, ਹਾਂਜੀ, ਹਾਂ, ਔਰ? ਅੱਜ ਦਾ ਦਿਨ ਕਿਵੇਂ ਲੰਘਿਆ ਜੀ ਤੁਹਾਡਾ? ਅੱਜ ਦੇ ਦਿਨ ਬਾਰੇ ਦੱਸੋ, ਆਪਨਾ ਕੁਛ?
ਬਸ ਵਧੀਆ ਲੰਗਦਾ ਪਿਆ ਵੇ, ਬਾਬਾਜੀ ਦੀ ਮਿਹਰ ਏ ਸਾਡੇ ਤੇ ਸਵੇਰੇ ਉੱਠੇ ਆਂ, ਅਮ੍ਰਿਤ ਵੇਲਾ ਕੀਤਾ ਜੇ।
ਹਾਂ, ਮੈਂ ਵੀ ਉੱਠੀ ਸੀ ਅੱਜ, ਅੱਜ ਸਵੇਰੇ ਉੱਠੀ ਹਾਂ, ਰੱਬ ਦੇ ਗੁਰਦੁਆਰੇ ਗਈ ਹਾਂ ਤੇ, ਮੈਂ ਕਿਹਾ ਚੱਲੋ, ਅੱਜ ਬਾਬੇ ਦਾ ਬੁਲਾਵਾ ਆਇਆ ਤੇ ਚਲੀਏ। ਸ਼ੁਕਰ ਏ ਦਾਤੇ ਦਾ।
ਦਾਈ ਕੋਟ-ਕੋਟ ਸ਼ੁੱਕਰ ਕਰੋ, ਮੈਂ ਹੁਣ ਉੱਠ ਕੇ, ਨਿਆਣਿਆਂ ਨੂੰ ਪ੍ਰੋਣਿਆਂ ਨੂੰ ਬੋਲਿਆ ਉੱਠੋ।
ਹਾਂਜੀ-ਹਾਂਜੀ, ਫਿਰ, ਬਸ ਸਵੇਰੇ ਉੱਠ ਕੇ, ਨਾਸ਼ਤਾ ਪਾਣੀ ਕੀਤਾ ਜੀ।
ਹਾਂਜੀ, ਵਧਨਾ ਵੀ ਤੇ ਨਾਚ ਤ ਕੀਤਾ ਆਪਣੇ ਅੱਜ ਬ ਬੱਚਿਆਂ, ਨਿਆਣਿਆਂ ਨਾਲ ਲੱਗੇ ਹੋਏ ਆਂ।
ਹਾਂਜੀ-ਹਾਂਜੀ, ਹੋਰ ਨਾਸ਼ਤੇ ਤੇ ਕੀ ਖਾਧਾ ਜੀ, ਤੁਸੀਂ?
ਮੈਂ ਹੁਣ, ਨਾਸ਼ਤਾ ਪਤਾ ਮੈਂ, ਭੈਣਜੀ ਤੋਂ ਕੁਛ ਕਰਦੀ ਨੀ, ਆ ਨਾ, ਮੈਂ, ਥੋੜਾ ਹਲਕਾ- ਫੁਲਕਾ ਖਾ ਲੈਂਦੀ ਆ, ਬ੍ਰੈਡ-ਬੈਡ ਕੁਛ
ਅੱਛਾ ਜੀ। ਆਜ ਤੇ ਅਸੀਂ ਆਲੂ ਦੇ ਪਰੌਂਠੇ ਬਣਾਏ ਸੀ।
ਅੱਛਾਨੇ ਵੀ ਆਲੂ ਦੀ ਰੋਟੀ ਬਣਾਂਣੇ ਸੀ, ਫਿਰ ਮੈਂ ਛੋੜਾ ਜਿਹਾ ਆਲੂ-ਪੂੜੀ ਬਣਾ ਲੈਂਨੇ ਹਾਂ।
ਬਹੁਤ ਪਸੰਦ ਏ।
ਅੱਛਾ ਮੈ, ਆਲ, ਆਲੂ ਦੀ ਪੂੜੀਆਂ ਬਣਾਈਆਂ ਨੇ।
ਅੱਛਾ ਜੀ। ਤੁਹਾਡਾ ਫੇਵਰੇਟ ਨਾਸ਼ਤਾ ਕਿਹੜਾ ਜੀ? ਤੁਹਾਨੂੰ ਪਸੰਦ ਕਿਹੜਾ ਨਾਸ਼ਤਾ?
ਤੁਹਾਨੂੰ ਤੇ ਪਤਾ ਸੀ। ਤੇ ਚਾਹ, ਪ ਵਾਲੇ ਬੰਦੇ ਆ। ਚਾਹ ਤੂਆ ਮਿਲ ਜਾਏ। ਤਾਂ ਚੰਗੀ ਹੋ ਜਾਏ, ਸਾਡੀ ਜ਼ਿੰਦਗੀ, ਇੰਨੀ ਭਚਾਦੀ ਪਈ ਹੈ।
ਪਰੌਂਠੇ ਸਭ ਤੋਂ ਚੰਗੇ ਲੱਗਦੇ ਨੇ ਜੀ, ਤੇ, ਮੈਂ ਕਿਹਾ ਅੱਜ ਮੈਂ ਆਪਣੇ ਬੱਚਿਆਂ ਵਾਸਤੇ ਆਲੂ ਦੇ ਪਰੌਠੇ ਬਣਾਂਨੀ ਆਂ
ਮੈਂ ਵੀ ਆਜ ਆਲੂ, ਪੂੜੀ ਬਣਾਈ, ਮੈਂ ਕਿਹਾ ਚੱਲ ਬੱਚੇ, ਖਾਓ ਉੱਠੋ। ਥੋੜਾ, ਬਸ, ਸਾਡੇ ਬਸ ਮ ਭਾਈ ਗਰਮੀ ਜੇ, ਬੜੀ ਗਰਮੀ ਜੇ, ਮੀਂ ਪਵੇ ਤਾਂ, ਠੰਡ ਪਏ।
ਈਏ, ਮੀਂਹ ਨੀ ਪੈਂਦਾ ਪਿਆ। ਥੋੜ੍ਹਾ, ਸਵੇਰੇ ਐਨੀ ਗਰਮੀ ਲੱਗਦੀ ਏ, ਸ਼ਾਮੀ ਥੋੜੀ ਹਵਾ ਚੱਲ ਪੈਂਦੀ ਏ।
ਬਸ ਭੈਣਜੀ, ਵੀ ਮੈਂ ਬੋਲਦੀ ਪਈ ਆ। ਹਾਂਾ ਹੁਣੀ ਪਵੇ ਤਾਂ ਚੰਗਾ ਲੱਗਗੇਿਆ ਮੀ। ਪੈਂਦਾ ਹੀ, ਨੀ ਪੈਂਦਾ। ਅਸਮਾਨ।
ਚੰਗਾ, ਲੱਗਦਾ।
ਹਾਂ ਮੀਂ ਇਨਾ ਆ ਜਾਏ ਸਨ। ਪਤਾ ਨੀ ਕਿੱਦਾਂ ਤਿਆੜਾ ਦੇਖਦਾ ਪਿਆ ਵੇ। ਮੀਂਹ ਨਹੀਂ, ਪੈਂਦਾ ਪਿਆ।
ਮੀਂਹ ਨਹੀਂ ਹੈ ਜੀ, ਮੀਂਹ ਨਹੀਂ ਹੈ। ਸਾਡੇ ਇੱਥੇ ਤੇ ਐੰਨੀ ਜਲਦੀ ਆ। ਜਾਂਦਾ ਹੈ। ਲੇਕਿਨ ਇਸ ਵਾਰ, ਤੇ ਬਹੁਤ ਗਰਮੀ ਹੈ।
ੜ ਸਾਡਾ ਵੀ ਔਹੀ ਹਾਲ ਏ। ਸਾਡੇ ਤੇਈ ਜਲਦੀ ਮੀ ਆਉਂਦਾ, ਜੇਸ ਪਤਾ ਨੀ। ਮੀ ਕਿੱਥੇ ੁੱਪ ਹੀ, ਗਿਆ ਜੇ। ਬਹਿ ਹੀ ਗਿਆ ਵੇ।
ਹਾਂ। ਚਲੋ ਕੋਈ ਨੀ। ਕੋਈ ਨੀ। ਬੱਚੇ ਕਾਲੇ, ਪੈਂਦੇ ਨੇ, ਬੱਚਿਆਂ ਦਾ ਦਿਨ ਛੁੱਟੀਆਂ ਦਾ ਆਵੇ। ਅੱਜ ਘਾਰ ਸੁੱਤੇ ਹੋਏ ਨੇ, ਜਲਦੀ ਉੱਠੇ ਨਹੀਂ ਨੇ। ਬੋਲਦੇ ਨੇ ਆਰਾਮ ਚ, ਨਾਸ਼ਤਾ ਕਰਾਂਗੇ। ਰੋਟੀ- ਪਾਣੀ ਹੋ ਗਈ, ਜੀ ਤੁਹਾਡੀ?
ਮੈਂ ਨਹੀਂ ਸੀ। ਮੈਂ ਪਤਾ ਰਾਤ ਮੈਂ ਫੋਨ ਆਆ ਸੀ, ਮੰਮੀ ਆਪਣੀ ਬੋਲਦੀ ਪਈ ਸੀ। ਮੰਮੀ ਮੈਂ ਉਹ। ਥਾਵਾ ਐਨ ਨਾਲ, ਭੂਕ ਲੱਗਦੀ ਪਈਏ। ਮੈਂ ਤੇ ਕੜਹੀ ਰੱਖ ਕੇ, ਪੂੜੀਆਂ ਤਲਦੀ। ਮੈਂ ਤੇ ਖਾਂਦੀ।
ਹਾਂਜੀ- ਹਾਂਜੀ, ਹਾਂਜੀ।
ਛਾ ਨੀ, ਲੱਗਦਾ ਨਾ, ਚੰਗਾ। ਇਕੱਲੇ ਕੱਲੇ ਖਾਓ।
ਸਭ ਆਏ ਹੋਣ ਤੇ, ਜ਼ਿਆਦਾ ਨਾਸ਼ਤਾ ਬਣਾਉਣਾ ਪੈਂਦਾ ਹੈ, ਨਾ।
ਹਾਂ, ਨਾ ਆਲੂ ਮੈਂ ਉਹਨੇ ਬਣਾ ਕੇ ਆਈ ਹਾਂ। ਪੰਜੀ, ਸਬਜ਼ੀ।
ਅੱਛਾ- ਅੱਛਾ, ਤੇ ਤੁਹਾਡੇ ਦੋਸਤ, ਬਾਹਰੋਂ ਆਏ ਨੇ?
ਹਾਂਜੀ। ਬਾਹਰੋਂ ਆਣੇ, ਹੋਏ ਨੇ।
ਅੱਛਾਗਲ ਤੋਂ, ਅੱਛਾ। ਚਲੋ ਚੰਗਾ ਨਾ ਚੰਗਾ। ਬਹੁਤ ਚੰਗਾ ਹੈ, ਬਹੁਤ ਚੰਗਾ ਹੈ, ਜੀ। ਹਾਂਜੀ। ਬੱਚਿਆਂ ਨੇ ਨਾਸ਼ਤਾ ਨੀ ਕੀਤਾ ਜੇ?
ਨਹੀਂ- ਨਹੀਂ, ਮੇਰਾ ਨਿਆਣਾ ਤੇ, ਕਰ ਲਿੱਤਾ। ਉਹ ਤੇ ਜਲਦੀ, ਉੱਠ ਜਾਂਦਾ ਨਾ।
ਹਾਂਜੀ- ਹਾਂਜੀ, ਚਲੋ ਇਹ ਵੀ ਚੰਗਾ ਹੈ। ਕੋਈ ਗੱਲ ਨੀ, ਚੰਗਾ। ਸਵੇਰੇ ਉੱਠਦੇ, ਨੇ ਬੱਚੇ ਲੋਕ। ਅੱਛਾ, ਹੈ ਨਾ ਬੱਚੇ। ਬੱਚੇ ਨੂੰ ਹੋਰ ਕੀ ਪਸੰਦ ਏ? ਰਾਜਮਾ, ਚਾਵਲ ਪਸੰਦ ਸ਼ੂ?
ਹਾਂਜੀ, ਕੀ ਬੋਲਦੇ ਪਏ ਹੋ। ਹਾਂਜੀ, ਮੰਮੀ ਨੂੰ ਬੋਲੋ। ਹਨੇ ਕੇ ਖਾਾਂ ਮੈਂ ਨੀ ਜਾ ਰਹੀ ਗੀ ਗਦਗੀ ਦੇ
ਰਾਜਮਾ- ਚਾਵਲ ਖਾਂਦੇ ਨੇ, ਬੱਚੇ?
ਹਰ ਚੀਜ਼, ਮੇਰੇ ਬੱਚਿਆਂ ਦਾ, ਫੇਵਰੇਟ ਜੇ। ਬਿਸ ਬਣਾਈ ਸੀਨ ਪਸੰਨ ਆਏ ਨੇ।
ਆਜ ਮੈਂ ਰਾਜਮਾਂ- ਚਾਵਲ ਬਣਾਉਣੇ ਨੇ। ਆ ਜਾਓ ਸਾਡੇ ਘਰ, ਆ ਜਾਓ ਖਾ ਲੋ।
ਨਹੀਂ ਜੀ ਬਸ ਤੁਸੀਂ ਇੰਨਾ ਹੀ ਬੋਲ ਦਿੱਤਾ ਸਾਡੇ ਲਈ ਤੇ ਬਹੁਤ ਵੱਡੀ ਗੱਲ ਹੋ ਗਈ। ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ।
ਖੋਲੋ ਅਸੀਂ ਆਉਂਦੇ ਪਏ ਹਾਂ ਤਾਂ ਤੇ ਜ਼ਿਆਦਾ ਚੰਗਾ ਲੱਗਦਾ ਨਾ
ਤੁਸੀਂ ਇਨਾ ਬੋਲਿਆ ਸਾਨੂੰ ਬੜਾ ਧੰਨਵਾਦ ਭੈਣ ਜੀ ਤੁਹਾਡਾ ਮੈਂ ਸਮਝਦੀ ਪਈ ਹਾਂ ਤੁਹਾਡੀ ਬਸ ਤੁਸੀਂ ਬੋਲ ਹੀ ਦਿੱਤਾ। ਪਿਆਰ ਨਾਲ ਕੋਈ, ਬੋਲਦੇ ਨਾ, ਭੈਣ ਜੀ। ਉਹੀ ਸਬਤੋ ਵੱਡੀ ਚੀਜ਼ ਉਹਦੀ ਹੈ।
ਹੈ ਦੱਸੋ? ਕਿੱਥੇ ਬਾਹਰ ਜਾਣੇ ਦਾ ਇਰਾਦਾ ਹੈ ਅੱਜ?
ਦੇਖੋ ਭੈਜੀ, ਅੱਜ ਤੇ, ਮੌਸਮ ਤੇ ਬੜਾ ਗਰਮ ਹੋਇਆ- ਹੋਇਆ ਅੱਜੇ।
ਹਾਂ। ਮੌਸਮ ਕਰਕੇ ਤੇ, ਹੋਰ ਮਨ ਨੀ ਕਰਦਾ ਜੇ ਨਾ। ਕੀ ਅਸੀਂ, ਕੁੱਝ ਖਾਈਏ।
ਕਿ
ਮੌਸਮ ਕਰਕੇ ਤੇ, ਮਨ ਕਰਦਾ ਏ, ਬਸ ਆਪਣੇ ਘਰ ਹੀ, ਬੈਠੇ ਰਹੋ। ਉਹੀ ਸਭ ਤੋਂ ਅੱਛਾ ਹੈ।
ਔ ਵੀ ਨੀ ਬੋਲਦੀ। ਦਾ ਪੈ ਸਹੀ ਗੱਲ ਹੈ। ਭੈਣ ਜੀ, ਮੈਂ ਇਨੀ ਗੱਲ ਤੇ
ਕਹਿੰਦੇ ਨੇ, ਬੱਚੇ ਕਹਿੰਦੇ ਨੇ, ਛੁੱਟੀ ਵਾਲਾ ਦਿਨ ਹੈ। ਬਾਹਰ ਲੈ ਕੇ, ਚਲੋ ਕੁੱਛ।
ਬੱਚਿਆਂ ਨਾਲ ਤਾਂ ਇਹੀ ਹੀ ਰਹਿੰਦਾ ਹੈ ਕਿ ਚਲੋ ਜੀ ਚਲੋ
ਬਸ ਇਹ ਕਿ ਚਲੋ ਮੂਵੀ ਦੇਖ ਆਈਏ, ਕਦੀ ਕਿੱਥੇ ਚੱਲੀਏ, ਪਾਰਕ ਚਲੇ ਜਾਈਏ ਵੋਕ
ਮੂੰਵੀ ਹਦਾ ਨਿਕਲਾਂਗੇ ਤਿੰਨ- ਤਿੰਨ ਘੰਟੇ ਉਹੀ ਬੋਲਾਂਗੇ ਸਤਸੰਗ ਚੱਲੋ ਨਹੀਂ ਜਾਣ ਕਿਥੇ
ਨਹੀਂ ਸਤ ਸਤਸੰਗ ਤੇ ਨਹੀ ਹੋ ਪਾਏਗਾ ਉਹ ਨਹੀ ਕਰ ਸਕਦੇ, ਉਹ ਨਹੀ ਕਰ ਸਕਦੇ ਹੈ, ਉਹੀ ਹੈ ਨਾ ਜਿਸ, ਜਿਸ ਚੀਜ਼ ਦੀ ਸਾਨੂੰ ਸਭ ਤੋਂ ਜ਼ਿਆਦਾ ਲੋੜ ਉਹੀ ਕੰਮ ਨੀ ਆਉਂਦਾ
ਨਹੀਂ ਹੁੰਦਾ ਨੇ ਮੈਂ ਬੋਲਾਂਗੀ ਸਤਸੰਗ ਚਲ ਚਉਦਾ ਹੁੰਦਾ ਜੇ
ਨਹੀਂ ਹੋ ਪਾਏਗਾ, ਨਹੀਂ ਹੋ ਪਾਏਗਾ ਹਾਂ ਨਹੀਂ ਨਹੀਂ ਕਰ ਪਾਗੇ ਬੱਚੇ ਲੋਕਾਂ ਵਿੱਚ ਐੰਨੀ ਸਮਤਾ ਹੀ ਨਹੀਂ ਰਹਿ ਗਈ ਹੁਣ ਬੱਚਿਆਂ ਨੂੰ ਇੰਝਾ ਹੈ ਕਿ ਬਸ ਸਾਨੂੰ ਘੁਮਾ ਲੋ। ਫਿਰ ਆ ਲਓ ਬਸ
ਬੋਲਿਆ ਮੈਂ ਕਿਹਾ ਇੰਨਾ ਫੋਨ ਲਉਦੇਓ ਉੱਠ ਕੇ ਜੇ ਨਾਮ ਚਪਲੋ ਵਾਹਿਗੂਰੂ- ਵਾਹਿਗੂਰੂ ਕਰਲੋ ਤੁਸੀ
ਹਾਂ ਨਹੀਂ ਸਾਡਾ ਵੀ ਇਸ ਇਸ ਵੀਕਐਂਡ ਬਣਦਾ ਪਿਆ ਸੀ ਮੂਵੀ ਦਾ ਪਲੈਨ ਬੱਚਿਆਂ ਕਰਕੇ ਨਿਕਲਣਾ ਪੈਂਦਾ ਕਿ ਕਰੋਗੇ ਉਹਨੇ ਅਸੀਂ ਪਿੱਛੇ ਵੀ ਘੁੰਮ ਕੇ ਆਏ ਹਾਂ, ਪਿਛਲੇ ਹਫ਼ਤੇ ਵੀ ਘੁੰਮ ਕਿ ਆਆ ਹੁਣ ਬੋਲਿਆ ਮੈਂ ਆਪਣੇ ਆਦਮੀ ਨੂੰ ਕਿ ਚਲੋ ਬਈ ਇਸ ਹਫ਼ਤੇ ਲੈ ਚੱਲੋ ਤੇ ਬੋਲਦੇ ਨੇ ਚੱਲਦੇ ਦਾਵਾਂ ਹੋਰ ਤੁਹਾਡਾ ਕੋਈ ਪਲੈਨ ਨਹੀਂ ਹੈ ਮੰਮੀ ਪਾਪਾ ਠੀਕ ਨੇ ਜੀ ਸਾਰੇ ਘਰ ਕਦੀ ਲੈ ਕੇ ਆਓ ਬੱਚਿਆਂ ਨੂੰ ਪਲੈਨ ਕਰੋ ਕਿਤੇ ਛੁੱਟੀਆਂ ਤੇ ਘੁੰਮਣ ਚਲੀਏ ਜਾਂ ਚਲੋ ਸਾਰੇ ਸਾਰੇ ਇਕੱਠੇ ਚ ਵਧੀਆ ਦੋਸਤ ਯਾਰ ਸਾਰੇ ਮਿਲ ਕੇ ਛੁੱਟੀਆਂ ਤੇ ਕਿਸੇ ਹਿਲ ਸਟੇਸ਼ਨ ਚਲੇ ਜਾਂਦੇ ਜਾਂਦੇ ਹਾਂ ਕਿਸੀ ਹਿਲ ਸਟੇਸ਼ਨ ਜਾਂਦੇ ਹਾਂ ਵਧੀਆ
ਹਾਂਜੀ ਜੀ ਮੈਂ ਮੇਰੇ ਮੀਆਂ ਜੀ ਥੋੜੇ ਬਾਹਰ ਗਏ ਹੋਏ ਨੇ
ਅੱਛਾ ਜੀ, ਆਉਂਦੇ ਨੇ ਤੇ ਪੁੱਛੋ ਤੁਸੀਂ ਹੋਰ ਦੱਸੋ ਅਸੀਂ ਸਾਰਾ ਸਾਰੇ ਪਰਿਵਾਰ ਇਕੱਠੇ ਜਾਣਗੇ ਚੰਗਾ ਲੱਗੇਗਾ
ਦੇਖੋ ਜੀ ਕੱਲ੍ਹ ਪਰਸੋਂ ਤੱਕ ਆ ਜਾਣ ਅਸੀਂ ਤੇ ਇੰਤਜ਼ਾਰ ਕਰ ਰਹੇ ਹਾਂ ਮੈਂ ਤਾਂ ਦੇਖ- ਦੇਖ
ਹਾਂਜੀ ਇੰਤਜਾ ਆਦਮੀ ਦੇ ਬਿਨਾਂ ਨਹੀਂ ਚੰਗਾ ਲੱਗਦਾ ਭੈਣਜੀ ਘਰ ਐਵੇਂ ਲੱਗਦਾ ਕਿ ਉਹ ਪਹਿਲੇ ਆਵੇ ਘਰ ਹਾਂ ਸਹੀ ਗੱਲ ਹੈ ਸਹੀ ਸਹੀ
ਕੌਣ ਲੈ ਕੇ ਜਾਵੇ
ਨਹੀਂ- ਨਹੀਂ -ਨਹੀਂ ਬਹੁਤ ਜ ਜਰੂਰੀ ਹੈ ਜੀ ਬਹੁਤ ਜ਼ਰੂਰੀ ਹੈ, ਹਰ ਚੀਜ਼ ਆਪਣੇ ਆਦਮੀ ਦੇ ਨਾਲ ਹੀ ਚੰਗੀ ਲੱਗਦੀ ਹੈ ਆ ਜਾਓ ਸ਼ਾਮੀ- ਸ਼ਾਮੀ ਗੇੜੀ ਮਾਰ ਲੋੋ ਸਾਡੇ ਘਰ ਆ ਜਾਓ
ਦੇਖਾਂਗੇ ਭੈਣ ਜੀ ਮੈਨੂੰ ਪੁਰਾਣੇ ਆ ਨਾਲ ਥੋੜਾ ਟਾਈਮ ਲੱਗ ਜਾਂ ਵੀ ਤੇ ਮੈਨੂੰ ਜਦ ਵੀ ਸਮਾਂ ਮਿਲੇਗਾ ਨਾ ਕਿੱਥੇ ਅੱਜ ਕੱਲ੍ਹ ਬੰਦ ਜੇ ਕੱਲ ਤਾਂ ਇਨਾ ਮੀਹ ਪੈਂਦਾ ਪਿਆ ਸੀ ਜੇ, ਅੱਜ ਤੇ ਇੰਨੀ ਗਰਮੀ ਹੈ
ਆਪਣੀ ਐਕਸਰਸਾਈਜ਼ ਜ਼ਰੂਰ ਕਰਿਆ ਕਰੋ ਆਪਣੇ ਜੀਵਨ ਵਿੱਚ ਸਭ ਤੋਂ ਹੈਲਦੀ ਰੱਖਣੇ ਵਾਸਤੇ ਐਕਸਰਸਾਈਜ਼ ਬਹੁਤ ਜਰੂਰੀ ਹੈ ਜੀ
ਮੈਂ ਕੱਲ ਨਿਆਣੇ ਨੂੰ ਬੋਲ ਮੈਂ ਨਿਆਣਾ ਬੋਲਦਾ ਮੰਮਾ ਚਲੋ ਸਾਈਕਲ ਚ ਲੈ ਕੇ ਚਲੋ ਮੈਂ ਕਿਹਾ ਬੈਠਾ ਤਾਂ ਮੀਂਹ ਪੈਂਦਾ ਪਈ ਹਨੇ ਅੱਜ ਇਨੀ ਗਰਮੀ
ਸਾਰੇ ਕੰਮ ਇੱਕ ਪਾਸੇ, ਆਪਣੇ ਵਾਸਤੇ ਸਮੇਂ ਨਿਕਾਲਣਾ। ਬਹੁਤ ਜ਼ਰੂਰੀ ਏ ਇਸ ਕਰਕੇ, ਇੱਕ ਘੰਟਾ ਆਪਣੇ ਵਾਸਤੇ ਕੱਢੋ ਐਕਸਰਸਾਈਜ਼ ਕਰੋ, ਵਾਕਿੰਗ ਕਰੋ ਮੈਂ ਰੋਜ਼
ਤਾਰੀਖ ਤੋਂ ਅੱਛਾ ਮੈਂ ਕਹਿ ਰਹੀ ਸਕੂਲ ਖੁਲ ਜਾਣੇ ਨੇ ਨਾ ਮੈਂ ਬੱਚ ਜਾਂ ਜਾਾਣਾ ਹੈ ਸਕੂਲ ਮੈਂ ਥੋੜਾ ਫ੍ਰਰੀ ਹੁੰਦਾ ਹੈ ਹੂੰ।
ਪਹਿਲੇ ਸਿਹਤ ਦੇਖੋ।
ਹਾਂ ਇੱਦਾਂ, ਜਾਣਾ ਇੰਨੇ ਸਕੂਲ ਹੁਣ ਇੱਕ ਤਾਰੀਖ ਤੋਂ।
ਬਸ ਦੋ ਦਿਨ ਦੀ ਗੱਲ ਹੈ, ਹਾਂਜੀ ਨਹੀਂ-ਨਹੀਂ ਬਸ। ਮੈਂ ਤਾਂ ਸੋਚਦੀ ਕਦੀ ਘਰ ਬਹਿ ਕੇ ਕੀ ਕੁੱਝ ਕਰਨਾ ਹਿਲ ਡੁਲ ਲੋ। ਬਸ ਭੈਣ ਜੀ ਪਤਾ ਨੀ ਅੱਜਕੱਲ ਕੀ ਹੋ ਗਿਆ ਵੇ। ਉਨੇ ਬਗਲ 'ਤੇ ਕੋਈ ਚੀਜ਼ਾਂ ਰੱਖੀਆਂ ਨੇ। ਉਹ ਮਿਲਦੀਆਂ ਹੀ ਨਹੀਂ ਜੇ ਘਰ ਤੇ ਇਥੇ ਉੱਥੇ ਖੋ ਜਾਂਦੀਆਂ। ਨਹੀਂ ਮੈਨੂੰ ਬੜਾ ਚੰਗਾ ਲੱਗਿਆ ਤੁਸੀਂ ਮੈਨੂੰ ਫੋਨ ਲਗਾਇਆ ਮੈਨੂੰ ਬੜਾ ਚੰਗਾ ਲੱਗਿਆ। ਬੱਚੇ ਠੀਕ ਨੇ ਤੁਹਾਡੇ?
ਹਾਂਜੀ ਸਭ ਠੀਕ ਨੇ ਤੁਹਾਡੇ ਸਭ ਉੱਥੇ ਠੀਕ-ਠਾਕ ਨੇ ਨਾ?
ਹਾਂਜੀ ਸਭ ਵਧੀਆ ਨੇ, ਕਰਾਣਾ ਸਾਡਾ ਮ ਮੇਰਾ ਮੇਰਾ ਨਿਆਣਾ ਬੜਾ ਯਾਦ ਕਰਦਾ ਤੁਹਾਡੀ ਨਿਆਣੀ ਨੂੰ।
ਹਾਂ ਸਹੀ ਲੈ ਉਹ ਲੈ ਆਓ ਮਿਲਾ ਦੋ ਕਦੀ ਭੈਣ-ਭਰਾ ਤੇ ਯਾਦ ਕਰਾਂਗੇ ਨਾ ਆਪਸ ਚ।
ਇੱਕੋ ਹਾਣ ਦੇ ਨੇ ਨਾ।
ਇੱਕੋ ਹਾਣ ਦੇ ਨੇ ਤੇ ਬੱਚਿਆਂ ਨੂੰ ਲੱਗਦਾ ਹੈ ਕਿ ਸਾਨੂੰ ਸਾਥ ਲੱਗਦਾ ਹੈ ਘੁੰਮਣਾ ਫਿਰਨਾ। ਖਾਣਾ, ਉੱਠਣਾ ਬੱਚਿਆਂ ਨੂੰ ਚੰਗਾ ਹੀ ਉਹਦੇ ਨਾਲ ਲੱਗਦਾ ਹੈ ਭੈਣ ਜੀ। ਅੱਛਾ ਜੀ ਨਹੀਂ ਤੁਹਾਡੇ ਵਾਸਤੇ ਸਾਡੇ ਘਰ ਦੇ ਗੇਟ ਹਮੇਸ਼ਾ ਖੁੱਲੇ ਨੇ ਤੁਸੀਂ ਆਓ ਜੀ ਸਦਕੇ ਆਓ।
ਮੇਰੇ ਮੀਆਂ ਜੀ ਆਂਦੇ ਨੇ ਅਸੀ ਕਰਦੇ ਆ ਪਲਾਨ ਪਾਨ ਬਣਾਉਂਦੇ ਆ।
ਬਿਲਕੁਲ ਆਓ ਜੀ ਮੈਂ ਤੇ ਕਹਿੰਦੀ ਹਾਂ ਚਲੋ ਇਸ ਗਰਮੀਆਂ ਕਿਤੇ ਘੁੰਮ ਆਈਏ। ਜਾ ਕੇ, ਛੁੱਟੀਆਂ ਅਸੀਂ ਹਿਲ ਸਟੇਸ਼ਨ ਮਨਾ ਆਈਏ। ਸੋਚੋ ਵਿਚਾਰੋ ਇਸ ਬਾਰੇ ਔਰ ਦੱਸੋ ਮੈਨੂੰ ਜਿਵੇਂ ਹੁੰਦਾ।
ਹਾਂਜੀ ਬਿਲਕੁਲ।
ਕੁਲ ਦੱਸੋ ਪਰਿਵਾਰ ਵੀ ਸਭ ਠੀਕ-ਠਾਕ ਨੇ ਨਾ? ਹਾਂਜੀ-ਹਾਂਜੀ ਬਸ ਕੰਮ ਕਾਜ ਵੀ ਠੀਕ ਚੱਲ ਰਿਹਾ। ਜੀ ਹੋਤਾ ਹੈ, ਔਰ ਆਪਣਾ ਹਾਂ ਆਪਣਾ ਧਿਆਨ ਰੱਖੋ। ਸ਼ੁਕਰਾਨਾ ਜੀ ਸ਼ੁਕਰਾਨਾ ਦਾਤੇ ਦਾ ਬਹੁਤ ਦਿੱਤਾ ਦਾਤੇ ਨੇ।
ਉਹ ਰੱਬ ਦਾ ਸ਼ੁਕਰ ਕਰਦੇ ਜਾਵੋ ਬਰਕਤਾ ਪਾਵੇ ਸਭ ਦੇ ਘਰ ਕੰਮ ਤੇ।
ਆਪਣੇ ਪਰਿਵਾਰ ਦਾ ਧਿਆਨ ਰੱਖ ਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਰੱਬ ਰਾਖਾ। ਰੱਬ ਰਾਖਾ ਜੀ ਰੱਬ ਰਾਖਾ।